ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ?
ਠੀਕ ਏ। ਤੂਹਾਡਾ ਕੀ ਹਾਲ ਹੈ?
ਬਾਹ ਵਧੀਆ
ਹਾਂ, ਬਸ ਬੈਠੇ ਆ, ਫ੍ਰੀ ਹੋ ਕੇ, ਡਿਨਰ ਕਰਕੇ।
ਹਾਂ, ਬਸ ਡਿਨਰ ਕਰ ਲਿਆ। ਹਣ ਬੱਚੇ ਵਗੈਰਾ ੳਨਾਂ ਨੂੰ ਸੁਵਾਵਾਂਗੇ।
ਅੱਛਾ।
ਬੱਚੇ ਬਸ, ਆ ਕੇ ਤੰਗ ਬਹੁਤ ਕਰਦੇ ਨੇ।
ਹਾਂ, ਬੱਚੇ ਬੈਠੇ ਹੋਏ ਨੇ। ਔਰ, ਅੱਜ -ਕੱਲ੍ਹ ਬਸ, ਅੱਜ-ਕੱਲ੍ਹ ਮਹਿੰਗਾਈ ਇੰਨੀ ਹੋ ਗਈ। ਕਹਿੰਦੀ ਹੈ ਨੀ, ਮੈਨ
ਪੁੱਛੋ ਈ ਨਾ, ਮਹਿੰਗਾਈ ਇੰਨੀ ਜ਼ਿਆਦਾ ਹੋਈ ਦੀ ਏ।
ਬਹੁਤ ਜ਼ਿਆਦਾ ਹੋਏ ਦੀ ਹੈ, ਹਰ ਚੀਜ਼ ਮਹਿੰਗਾਈ, ਹਰ ਚੀਜ਼ ਚ' ਮਹਿੰਗਾਈ ਹੈ।
ਹਮ।
ਜਿਹੜੀ ਵੀ ਚੀਜ਼ ਲੈਣ ਜੋ, ਹਾਂਜੀ?
ਹਰ ਚੀਜ਼ ਦੇ ਰੇਟ, ਡਬਲ ਹੋ ਰਹੇ ਨੇ।
ਡਬਲ, ਸਹੀ ਗੱਲ ਹੈ, ਬਹੁਤ ਡਬਲ ਹੋ ਰਹੇ ਨੇ।
ਹਮ।
ਹਰ ਚੀਜ਼ ਮਹਿੰਗਾਈ, ਸਕੂਲਾਂ ਦੀ ਫੀਸਾਂ ਵਿੱਚ ਦੇਖ ਲਓ ਕਰੀ ਜਾ ਰਹੇ ਨੇ, ਹਰ ਚੀਜ਼ ਵਿੱਚ ਮਹਿੰਗਾਈ ਹੋਈ ਜਾ ਰਹੀ ਹੈ।
ਉਹ ਕੀ ਕਰੀ ਹੁਣ, ਜਵੇ ਮੰਨ ਲਓ, ਹੁਣ ਪਿੱਛੇ, ਪਿੱਛੇ ਬਰਸਾਤਾਂ ਆਈਆਂ ਸਨ। ਹੋਰ ਬਰਸਾਤਾਂ ਦੇ ਕਾਰਨ, ਇੰਨੀਆਂ ਜ਼ਿਆਦਾ ਫਸਲਾਂ ਖ਼ਰਾਬ ਹੋ ਗਈਆਂ।
ਹਾਂਜੀ, ਫਸਲਾਂ ਖ਼ਰਾਬ ਹੋ ਗਈਆਂ ਉਹਦੇ ਕਰਕੇ
ਕਿੰਨਾ, ਕਿੰਨਾ ਨੁਕਸਾਨ ਹੋ ਗਿਆ ਹੁਣ
ਹਾਂਜੀ।
ਜੋ ਕਿਸਾਨ, ਕੀ ਅ ਅਨਾਜ ਮੰਡੇ 'ਚ ਵੇਚਣਗੇ ਤੇ ਕੀ ਓ ਖਾਣਗੇ, ਕੀ ਓਨਾਂ ਨੂੰ ਬਚੇਗਾ?
ਹਾਂਜੀ, ਓਈਓ ਤੇ ਮੈਂਗਾਈ ਤੇ ਅਪਨੇ ਆਪ ਈ ਹੋਣੀ ਐ, ਹਰ ਚੀਜ਼ ਚ ਮੈਂਗਾਈ ਐ ਸਬਜੀ ਦੇਖ ਲੋ, ਦਾਲਾਂ ਵੇਖ ਲੋ। ਦਵਾਈ ਤੇ ਦਵਾਈ ਚ ਮੈਂਗਾਈ ਹੋ ਗਈ ਬੋਤ ਜਾਦਾ।
ਹੁੰ। ਹੁਣ ਕਈ ਘਰਾਂ ਤੇ ਮਨ ਲੋ ਹੁੰਦੈ, ਕਿ ਸੱਤ-ਅੱਠ ਜਣੇ ਨੇ ਕਮਾਣ ਵੱਲ ਅੱਗੇ ਓ ਬਚਾਰੇ ਓ ਬੰਦੇ ਦਾ ਕੀ ਹਾਲ ਹੁੰਦਾ ਹੋਏਗਾ?
ਹਾਂ, ਸਈ ਗੱਲ ਹੈਗੀ ਏ। ਪੈਲੇ ਤੇ ਫੇਰ ਵੀ ਏਕ ਏਕ ਕਮਾਨ ਵਾਲਾ ਹੁੰਦਾ ਸੀ ਚਾਰ ਜਨੇ ਖਾਣ ਵਾਲੋਂ ਹੁੰਦੇ ਸੀ, ਖਾ ਲੈਂਦੇ ਸੀ ਪੈਲੇ ਹੁਣ ਤੇ ਚਾਰ ਜਣੇ ਹੋਣ ਕਮਾਨ ਵਾਲੇ ਚਾਏ ਪੰਜ ਜਾਣੇ ਹੋਨ ਕਮਾਣ ਵਾਲੇ ਓਦੀ ਕਮਾਈ ਛ ਹੈ ਈ ਨੀਂ ਬਿਲਕੁਲ ਵੀ, ਮੈਂਹਗਾਈ ਨੇ ਮਾਰੇਆ ਹਰ ਚੀਜ ਵਿੱਚ।
ਏਕ ਓਦੇ ਏਕ ਸਕੂਲ ਦੀਆਂ ਫੀਸਾਂ ਨੀਂ ਮਾਨ।
ਬੋਤ ਸਕੂਲ ਦੀ ਹੈਗੀ, ਸਕੂਲ ਦੀ।
ਹਰ ਸਾਲ ਕਤਾਬਾਂ ਨਵੀਆਂ ਲੈ ਕੇ ਫੇਰ ਓ ਡਰੈਸ ਨਵੀਂ ਚਾਈਦੀ ਐ, ਹਰ ਸਾਲ। ਬ ਬੈਗ ਚਾਈਦੇ ਨੇ। ਸਾਰਾ ਸਮਾਨ ਨਵਾਂ ਚਾਈਦੈ। ਹੁਨ ਏਖੋ ਅੱਥੇ ਕਈ ਜਗ੍ਹਾ ਤੇ ਅ ਰੂਲ ਹੁੰਦੇ ਨੇ ਜਿਵੇਂ ਏ ਏਧਰੋਂ ਬਾਰ ਜੇ ਕਣਕ ਦੀ ਓ ਓਦੇ ਚ ਦੇਸਾਂ ਚ ਵੀ ਏਕ ਵਾਰੀ ਜੋ ਕਤਾਬਾਂ ਪੜ੍ਹ ਲਿੱਤੀਆਂ ਬੱਚੇ ਦੁਬਾਰਾ ਓਈਂਓ ਅਹ ਲੈ ਸਕਦੇ ਨੇ, ਪੁਰਾਨੀਂਆਂ ਲੈ ਕੇ ਪੜਾਈ ਕਰ ਸਕਦੇ ਨੇ। ਮਗਰ ਏਥੇ ਤੇ ਹਰ ਸਾਲ ਕਤਾਬਾਂ ਨਵੀਆਂ ਲਵੋ।
ਹਰ ਸਾਲ ਪਾਂ ਛੇ-ਸੱਤ ਹਜ਼ਾਰ ਦੀ ਬੁੱਕਾਂ ਆਂਦੀਐ, ਬਾਦ ਚੋਂ ਕਿਸੇ ਦੇ ਕੰਮ ਨਈਂ ਆਂਦੀ, ਕਿਸੇ ਦੇ ਕੰਮ ਵੀ ਬਈ ਕਿਸੇ ਨੂੰ ਦੇ ਵੀ ਦੇਈਏ ਕਿਸੇ ਦਾ ਕੰਮ
ਹੁੰ। ਹੁਣ ਕੀ ਕਾਰ ਵੀ ਕੀ ਸਕਦੇ ਆ? ਏਦਾਂ। ਹੋਰ ਕੋਈ ਚਾਰਾ ਵੀ ਨੀਏ। ਆਵਾਜ ਆ ਰੀਏ? ਹੈਲੋ। ਹੈਲੋ। ਨਵੀਆਂ ਤੇ ਲੈਣੀਆਂ ਪੈਣਗੀਆਂ, ਪੁਰਾਣੀਆਂ ਨੂੰ ਲੈ ਕੇ ਕੰਮ ਨੀਂ ਚੱਲੇਗਾ। ਕਿਉਂਕਿ ਐ ਅੱਜ-ਕੱਲ ਵੀ ਹਰ ਚੀਜ ਚ ਮੈਂਗਾਈ